ਹੈਲੋ ਫੇਰ ਠੀਕ ਆ ਹਾਂ ਮੈਂ ਵੀ ਹੁਨੇ ਨਾ ਕੇ ਆਈ ਸੀ।
ਅੱਛਾ ਅੱਛਾ ਠੀਕ ਐ। ਅੱਛਾਹ ਏਤਵਾਰ ਸਫਾਈਆਂ ਸੂਫੁਈਆਂ' ਚ ਦੇਰ ਲਗ- ਜਾਂਦੇ ਹੈਗੇ ਆ। ਅੱਛਾ -ਅੱਛਾ- ਅੱਛਾ ਠੀਕ ਏ ਠੀਕ ਏ ਚਲੇ -
ਕੋਈ ਆਏ ਥੇ।
ਹੋਰ ਓ ਤਾਂ ਹੈ ਈ ਏ ਨਾਸਤਾ ਪਾਣੀ ਫਿਰ ਬੰਦਾ ਬੈ ਵੀ ਜਾਂਦਾ। ਆਰਾਮ ਨਾਲ ਥੋੜ੍ਹਾ ਕਰਾਂਗਾ ਹਨਾ। ਹਾਂ ਸਾਡੇ ਵੀ ਬੀ ਐਲੋ ਦੀ ਡਿਊਟੀਆਂ ਚੱਲਦੀਆਂ ਪਏ ਨਾ ਵੋਟਰ ਕਾਰਡ ਬੰਦੇ ਵੀ ਨਵੇਂ ਬਸ ਉਹਦੇ ਚ ਡਿਊਟੀ ਸੀ ਸਗੋਂ ਭਾਈ ਨੇ ਜਲਦੀ ਭੇਜ ਦਿੱਤਾ
ਠੀਕ ਹੈ ਠੀਕ
ਤਾਂ ਹੁਣ ਫਿਰ ਮੈਂ ਕਿਹਾ ਚਲ ਹੁਣ ਆਈ ਹੁ ਚਾਹ ਪੀਤੀ ਮੈਂ ਕਿਹਾ ਚੱਲ ਵੇਖਾਂ ਟਾਸਕ ਆਇ ਅਸੀਂ ਗੱਲ ਕਰਾਂ
ਹਾਂ ਮੈਨੂੰ ਤਾਂ ਸਵੇਰੇ ਮੇਰੇ ਇਥ ਹੋ ਗਏ ਸੀ ਇਹਨਾਂ ਇ ਨਾ ਸਵੇਰੇ ਹਾਂ ਕੱਲ ਨੀਤੂ ਨੀਤੂਆਂ ਨੇ ਕੱਲ ਕਰ ਲੈਣੇ ਕੰਪਲੀਟ ਉਹਨਾਂ ਨੇ ਮੇਰਾ ਸਵੇਰੇ ਆਈ ਜੇ ਨਾ ਮੈਂ ਸਗੋਂ ਤੁਹਾਨੂੰ ਕਰਨਾ ਫੋਨ ਮੈਂ ਕਿਹਾ ਮਾਮੀ ਨੂੰ ਕਾਂ ਮੈਨੂੰ ਆਈ ਸੀ ਕਰੋਗੇ ਫੋਨ ਤ ਕੀਤਾ ਤੇ ਫਿਰ ਮੈਂ ਤੁਹਾਨੂੰ ਆਪਣੇ ਕਰ ਲਾਂਗੀ ਹੁਣ ਨਾ ਨਾ ਕੋਈ ਨੀ ਕਰ ਲਾਂਗੀ ਮੈਂ ਆਰਾਮ ਨ ਕਰਾਂਗੀ ਆ ਹੁਣ ਚਾਹ ਚ ਪੀਵਾਂਗੇ ਤਸੱਲੀ ਦਿ ਨਾਲ
ਖਹਿਰੇ ਦੀ ਵੋਟਿੰਗ ਕੀਤਾ ਉਹਊਦੀ ਮੈਂ ਬੁੜੀਹਿਬ ਜਾ ਰਹੀ ਹ ਤੇ ਸਾਢੇ ਅੱਠ ਤੋਂ ਬਾਅਦ ਕਰ ਲਾਂ ਮੈਂ ਚ ਠੀਕ ਬੇ
ਆਹੋ ਉਹ ਵੀ ਘਰ ਆਏਗੀ ਨਾ ਉਹ ਵੀ ਗਈ ਦੀ ਹੋਣੀ ਹੈ ਘ ਇਹਲਬ ਐਤਵਾਰ ਦਿਨ ਏਦਾਂ ਹੀ ਹੁੰਦਾ
ਸੰਡੇ ਵ ਨਾ ਸੰਡੇ ਵੀ ਨਾ ਹਾਂ ਹੋਰ ਹਾਂ ਮੈਂ ਮੈਂ ਕਿਹਾ ਚਲ ਕਮੇਟੀ ਵੀ ਕਹਿ ਦਾ ਤੇ ਆਈ ਨੀ ਅਰੇ ਮੇਰੇ ਵੀ ਦਿਮਾਗੋ ਨਿਕਲਿਆ ਤੇ ਮੈਂੂੰਿਸਟਰ ਵੇਖਿਆ ਮੈਂ ਕਿਹਾ ਵੇਖ ਕੀ ਹੀ ਰ ਕਮੇਟੇ ਪੈਸ ਕੱਟਦੇ ਪਏ ਨੇ
ਕਹਿ ਰਹੀ ਹ ਮੈਂ ਕਿਹਾ ਮਾਮ ਅਕਾਊਂ 'ਚ ਪਸੇ ਦੇ ਮੈਂ ਕਿਹਾ ਪਾ ਦਿਉ ਕਹਦੇ ਕੋਈ ਨਹੀਂ ਹੁ ਸ਼ੀ ਉਹ ਫੋ ਬੰਦ ਹੋ ਗਿਆਏੁ ਰਾਤੀ
ਅੱਛਾ ਅੱਛਾ ਅੱਛਾ ਤੇ ਫੇਿਰ ਮੈਂ ਵੇਖਿਆ ਮੈਂ ਕਿਹਾ ਰੋਜ਼ ਦੀ ਕਮੇਟੀ ਨੇ ਆ ਨਾਲੇ ਮੈਂ ਕਿਹਾ ਤਾਂ ਨਾਲ ਹੀ ਗੱਲ ਕਰਾਂ ਹੋਰ ਸੁਣਾ ਗੁੜੀਆ ਠੀਕ ਹੈ ਕਾਕਾ ਪਹੁੰਚ ਗਿਆ
ਡਿਸਤੀਿਕ ਆਇਆ ਕੱਲ ਉਹੀ ਆਇਆ ਸੁੱਤਾ ਵ ਉਹ ਵੀ ਸੁੱਤਾ ਕੱਲ ਆਆ
ਮਿਲਿਆ ਪੈਰਾਂ ਨੱਤ ਲਾਇਆ ਸੋ ਹਾਂ ਮੈਂ ਕਿਹਾ ਸਮਝ ਆ ਰਹੇ ਬੱਚੇ ਹਾਂ ਨਹੀਂ ਸਮਝ ਆ ਰਹੇ ਹਮ ਹੋਰ ਸੁਣਾ ਹੋ ਗਈ ਵਿਹਲੀ
ਬ ਹਾਂਜੀ ਹਾਂਜੀ ਇਹ ਬਸ ਇਹ ਫੋਨ ਉਹ ਵਾਲ ਦੇ ਗਿੱਲੇ ਸੀ ਨਾ ਵਾਲ ਸਿਰ ਧੋ ਕੇ ਆਈ ਹੈ ਪਾਣੀ ਹਣਾਇ ਸਵੇਰ ਦਾ
ਅੱਛਾ! ਅਰੇ ਉੱਥੇ ਗਰਮੀ ਬੜੀ ਹੈਗੀ, ਮੇਰਾ ਵੀ ਸ਼ੁਰੂ ਖੁਦ ਪਿਚ-ਪਿਚ ਕਰ ਰਿਹਾ ਹੈਗਾ, ਪਿ ਪਿਚ ਕਰ ਰਿਹਾ ਹੋਣਾ, ਮੈਂ ਵੀ ਫਰੈਸ਼ ਹੋਵਾਂਗੀ, ਨ੍ਹਾਵਾਂਗੀ ਹੁਨੇ ਕੱਪੜੇ ਚਿੰਨ ਕਰਨੀ ਆ, ਸਮੇਲ‌ ਆ ਰਹੀ ਖੁਦ ਕੋਲੋ, ਹਾਂ-ਹਾਂ ਤੇ, ਉਹਦੇ ਕੋਲ ਸਮੈਲ ਆ ਰਹੀ ਵੇਖ ਲਾਉਂਦੇ ਨਾ ਜਾ ਕੇ ਮੈਂ ਵੀ ਕੱਪੜੇ ਚੇਂਜ ਕਰਾਂਗੀ ਲਾਵਾਂਗੇ ਜਾ ਕੇ ਬੁੁਰੇ ਹਾਲ ਕੀਤੇ ਬੱਚਿਆਂ ਨੇ, ਹਾਂ, ਹਾਂ ਸਨ ਚੜ੍ਹਦੀ।
ਹਾਂ, ਦੱਸਿਆ ਸੀ ਕਲ ਮੰਨੂੰ ਨੇ, ਮੈਂ ਕਿਹਾ ਚਲੋ ਵਧੀਆ, ਵ ਮੈਂ ਕਿਹਾ ਦੱਸਿਆ ਸੀ ਮੰਨੂੰ ਨੇ, ਮੈਂ ਕਿਹਾ ਵਧੀਆ।
ਹਾਂ, ਨਹੀਂ-ਨਹੀਂ ਠੀਕ ਏ, ਚੜ੍ਹਦੀ ਕਲਾ, ਮਹਾਰਾਜ ਦੀ ਬੜੀ ਕੀ
ਆਹ ਚਲੋ ਵਧੀਆ, ਮੈਂ ਕਿਹਾ ਤੁਸੀਂ ਕੀ ਮੈਂ ਕਿਹਾ ਮੈਂ ਮਾਮ'ਚ ਕੋਈ ਜਾਪ-ਜੂਪ ਤੁਸੀਂ ਵੀ ਕਰਦੇ ਓ ਕੋਈ ਪਾਠ? ਉਠ ਕਰਦੇ ਓ
ਨਾ, ਕਿੱਥੇ-ਕੋਈ ਉਹੀ ਤੇ ਕਹਿੰਦੀ ਪੀਆਂ, ਅਸੀਂ ਨੌਕਰੀਆਂ ਲੱਗੀਆਂ ਨੇ ਸਾਰਾ-ਕੁੱਛ ਛੁੱਟ ਗਿਆ, ਮੇਰਾ ਤੇ!
ਤੂੰਸਦੀ ਕਿਸਤਰ੍ਹਾਂ ਮਾਮੀ ਓਹ ਮੂੰਹ ਜਬਾਨੀ ਕਰਦੀ ਏ, ਜਾਪ।
ਨਾ ਬੇਟਾ ਹੁਣ ਕਿੱਥੇ ਹੋਂਦਾਈ, ਮੇਰੇ ਕੋਲ ਤਾਂ ਹੁਣ ਕੁਛ ਵੀ ਨਹੀਂ ਹੁੰਦਾ ਹੈਗਾ।
ਤੁਹਾਨੁਂ ਬ੍ਰਹਮ-ਕਵਚ ਮੁੰਹ ਜਬਾਨੀ ਆਂਦਾ, ਬ੍ਰਹਮ-ਕਵਚ?
ਬ੍ਰਹਮ ਕਵਚ ਤੇ, ਆਂਦਾ ਈਏ।
ਕੀਤਾ ਕਦੀ? ਕਦੀ ਕੀਤਾ ਤੁਸੀਂ, ਓਦਾ ਵਿਧੀ ਅਨੁਸਾਰ ਕੀਤਾ ਕਦੀ? ਵਿਧੀ ਅਨੁਸਾਰ ਕੀਤਾ ਕਦੀ?
ਨਾ ਵਿਧੀ ਅਨੁਸਾਰ ਨਹੀਂ ਕਰਦੇ, ਵਿਧੀ ਕੀ ਏ?
ਵਿਧੀ ਇਹੀ ਚਿੱਟਾ ਕੱਪੜਾ ਵਿਛਾਕੇ ਸਵੇਰੇ, ਚ ਅੰਮ੍ਰਿਤ ਵੇਲੇ ਚਾਰ-ਵਜੇ ਬਹਿਕੇ ਤਿੰਨ-ਵਜੇ। ਸਿਰ ਪਿੰਡੇ ਨਹਾਕੇ ਤੇ, ਅੱਧੇ ਲੋਟਾ ਜਲ ਰੱਖਕੇ, ਗੁੜ ਰੱਖਕੇ
ਅੱਛਾ, ਗੁੜ?
ਤੇ ਗੁੜ ਯਾਂ ਮਿਸ਼ਰੀ ਰੱਖਲੋ, ਕੁਛ ਵੀ ਰੱਖਲੋ ਮਿੱਠਾ, ਤੇ ਅੱਗੇ ਗੜਵਾ ਰਾ ਰੱਖਲੋ, ਪਾਣੀ ਭਰ ਕੇ, ਬ੍ਰਹਮ ਕਵਚ ਬੋਲਕੇ ਬੱਤੀ ਵਾਰੀ ਕਰਨੀੇ ਨੇ, ਏ ਹੁੰਦਾ ਵਿਧੀ ਅਨੁਸਾਰ।
ਅੱਛਾ।
ਜੇ ਤੁਸੀਂ ਰਫਲ ਲੈਣੇ ਚਾਹੁੰਦੇ ਹੋ ਸਹੀ ਚਾਲੀ-ਦਿਨ ਕਰੋ ਵੀਧੀ ਅਨ ਸਾਹ ਹੋਕੇ, ਕੇਸ਼ੀ ਇਸ਼ਨਾਨ ਕਰਕੇ, ਫੇਰ ਤੁਹਾਨੂੰ ਜੇ ਤੁਹਾਡੇ ਘਰ'ਚ ਨੈਗੇਟਿਵੀ ਹੋਏਗੀ
ਹੂੰ
ਤੁਹਾਨੂੰ ਵੀ ਪਤਾ ਚੱਲ ਜੇਗੀ।
ਅੱਛਾ!
ਹਾਂ, ਇਹ ਵੀਧੀ ਸਾਰੇਆ ਦਾ ਏਹੀ ਤੇ ਹੁੰਦਾ ਜੇ, ਮੈਂ ਕਥਾ ਸੁਣੀ ਸੀ ਨਾ। ਅੱਛਾ, ਬ ਬ੍ਰਹਮ-ਕਵਚ ਦੀ ਕਥਾ ਕੀਤੀ, ਕਹਿੰਦੀ ਚੀਕਾਂ ਆਣ ਲੱਗਗੀਆਂ ਘਰ ਵਿੱਚ ਚੀਜ਼ ਹੋਣੀ ਏ, ਨਾ। ਹਾਂ, ਘਰ'ਚ ਚੀ ਚੀਕਾਂ ਮਾਰਨ ਲੱਗਗੀ ਚੀਜ਼ਾਂ ਬ੍ਰਹਮ-ਕਵਚ, ਹਾਂ, ਹੈਂ?
ਤੇਰੇ ਘਰ'ਚ?
ਛਡਤੀਆ ਨੇ, ਅੱਛਾ! ਹਲੇ ਤੇ ਵੋਟਾਂ ਹੋਈਆਂ ਨਾ ਸਾਡੇ ਇੱਥੇ, ਅੱਜ, ਓ, ਕੁੱਝ ਜਿੱਤਿਆ ਹੋਣਾ ਨਾ, ਉਹ ਭਾਪੇ ਦੀ ਵੋਟਾਂ ਦੀ।
ਅੱਛਾ।
ਵੋਟਾਂ'ਚ ਪਈਆਂ ਨੇ।
ਹਾਂ‌।
ਨਹੀਂ ਸਾਡੇ ਇੱਥੇ ਤਾਂ, ਕੀ ਕਹਿੰਦੇ ਨੇ, ਸਾਡੇ ਇੱਥੇ ਕਹਿ ਰਹੀਆਂ ਅ 'ਮੈਂ' ਤੇ ਡਿਊਟੀ ਤੋਂ ਇੰਨੀ ਦੁਖੀ ਹੋ ਗਈ ਨਾ, ਮੇਰਾ ਸਾਰਾ ਕੁੱਛ ਛੁੱਟਗਿਆ, ਅੰਮ੍ਰਿਤਵੇਲਾ ਸਭ। ਕੁੱਛ ਰਾਤੀ ਮੈਨੂੰ ਨੀਂਦਰ ਨੀ ਆਂਦੀ, ਪਤਾ ਨੀ ਕਿਉਂ ਮੈਨੂੰ ਸਰਦੀ-ਗਰਮੀ, ਰਾਤੀ ਮੈਂ ਤੜਫਦੀ ਰਹਾਂਗੀ, ਤੜਫਦੀ ਰਹਾਂਗੀ।
ਨਾ ਕਰਿਆ ਕਰੋ।
ਨਾ, ਉਹੀ ਉ ਤੇ ਕਹਿ ਰਹਿਆ, ਓਹੀ ਤੇ ਸੋਨੂੰ ਕਹਿ ਰਿਹਾ, ਕਹਿੰਦਾ ਮੰਮੀ ਛੱਡੋ ਪਰੇ ਫਿਰ ਮੈਂ ਕਿਆ, ਕ ਕਿ ਮੈਂ ਬੋਰ ਹੋਜਾਂਗੀ ਘਰ, ਸਾਰਾ ਦਿਨ ਫਿਰ ਮੈਂ ਕੀ ਕਰਾਂ ਕਰਾਂਗੀ। ਤੂੰ ਮੰਨੇਗੀ ਰੋੱਚੀ, ਪੱਟਰੀ, ਮੱਹਲੇ ਦਾ ਇੱਕ-ਇੱਕ ਬੰਦਾ ਕਰਦਾ ਪਿਆ ਕੰਮ।
ਅੱਛਾ!
ਹੂੰ।
ਹਾ, ਮੀਨੂੰ ਤ ਦੱਸਿਆ ਵੇ, ਮੈਨੂੰ ਉਹਨੀ ਤੇ ਦੱਸਿਆ ਕੱਲ, ਮੈਂ ਕਿਹਾ' ਗੁੜੀਆਂ-ਗੁੜੀਆਂ ਤੇ ਕੱਲ ਗੁੜੀਆਂ ਤੇ ਪਲਾ ਚੱਲ ਗਿਆ ਨਾ ਕੰਮ।
ਗ ਕੁੜੀਆਂ ਨੇ ਦੱਸਿਆ ਕਹਿੰਦੀ ਮੰਮੀ ਸਾਡੀ ਗਲੀ ਚ' ਇੱਕ ਦੋ ਕੜੀਆਂ, ਇਕ ਦੋ ਨੀ ਕਰਦੇ, ਮੈਂ ਕੇਹਾ ਮੇਰੀ ਕੁੜੀ ਤੇ ਇੱਕ ਹੋਰ ਕੋਈ ਹੈਗੀ ਹੈ। ਬਾਕੀ ਕਹਿੰਦੀ ਮੰਮੀ ਇੱਕ ਇਕ ਬੱਚਾ ਕਰਦਾ ਪਿਆ, ਸਾਰੇ ਪੁੱਛ ਕਿੰਨੇ-ਕਿੰਨੇ ਤੇਰਾ ਆਏ ਤੇਰੇ ਹਾਂ
ਤੇ ਅੱਜ ਮੈਂ ਕਿਹਾ ਕੁਛ, ਸਾਨੂੰ ਆਪ ਨੀ ਪਤਾ, ਸਾਨੂੰ ਨੀ ਪਤਾ ਚੱਲਿਆ ਜੇ ਕੰਮ ਦਾ ਤੇ
ਉਹੀ ਤੇ ਕਹਿੰਦੇ, ਹਾਂ ਨੀ ਪਤਾ ਨਾ ਸਾਨੂੰ ਪਰ ਤੇ ਸਾਰੇ ਕਰਦੇ ਪਏ ਨੇ, ਮੈਂ ਕਿਹਾ ਦੱਸ ਲੋਕ ਸਾਨੂੰ ਸਭ ਤੋਂ ਬਾਅਦ ਚ ਪਤਾ ਚੱਲਦਾ ਹੀ ਆ
ਆਪ ਹੁਣ ਪਤਾ ਚੱਲਿਆ, ਐ ਹੀ ਤੇ ਨੀਤੂ ਨੂੰ ਤੇ ਕਿਹਾ' ਸਾਰੇ ਕਰਦੇ ਪਏ, ਪਤਾ ਕਰਕੇ ਇਸ ਨਾ ਕਹਿੰਦੇ ਸਾਰੇ ਕਰਦੇ ਪਏ ਬੂੱਟੇਰਿੰਗ ਮੱਲੇ ਵਾਲੇ ਪਾਸੇ ਹਾਂ' ਉਹ-ਉਹ ਵੀ ਕਰਦੀ ਕਿ ਗੁਰਪ੍ਰੀਤ, ਕੀ ਨਾਮ ਹੈ ਵੱਡੀ ਕੁੜੀ ਆ ਤੁਹਾਡੀ
ਨਾ-ਨਾ ਉਹਨੂੰ ਛੱਡ ਕੇ, ਤੇ ਇੱਕ ਹੋਰ ਅਵੀ ਦੀ ਵੋਟੀ ਹੈਗੀ, ਉਹਨੂੰ ਛੱਡ ਕੇ ਬਾਕੀ ਸਾਰੇ ਕਰਦੇ ਪੈਨ
ਲੋਕੀ ਕਿੰਨੇ ਮੈਂ ਕਹਿਨੀ ਆ ਵੇਲੇ ਨੇ ਨਾ ਘੁੰਮ ਰੋਟੀ ਦੇ ਮੈਂ ਕਿਹਾ' ਫੜ-ਫੜ ਫਤੀ ਮਾਰਦਾ ਉਹੀ ਤੇ, ਚਲੇ ਗਈ ਮਨੂੰ ਚਲੇ ਗਈ। ਅੱਛਾ ਕੱਲ ਜਾਏਗੀ। ਦਿੱਲੀ ਰਹਿੰਦੀ ਐ ਨਾ
ਹਾਂ-ਹਾਂ ਦਿੱਲੀ ਰਹਿੰਦੀ ਐ
ਹਾ ਮੈਂ ਕਿਹਾ ਸੀ, ਮੈਂ ਕੇਹਾ ਸੀ ਵਿਚ
ਹਾਂ' ਮੈਂ ਚੱਲ ਮੈਂ ਕਿਹਾ ਚੱਲ ਰੋਜ਼ੀ ਦਾ ਭਲਾ ਹੋਵੇ, ਚਲ ਦੋ ਚਾਰ ਪੈਸੇ ਆਉਣਗੇ ਹੀ ਨਾ, ਹੈਨਾ
ਮੈਂ ਕਿਹਾ ਮੈਂਨੂੰ ਕਿਹਾ-ਮੈਂ ਕਿਹਾ ਤੂੰ ਮਨੂੰ ਮਨ ਨੂੰ ਕਰ ਲੈ, ਮੈਨੂੰ ਯਾਦ ਆਇਆ ਤੂੰ ਮੈਂ ਕਿਹਾ ਮਾਮੀ ਕਹਿੰਦੇ ਸੀ, ਨਾ ਕੋਈ ਗੱਲ ਲ ਕੇ
ਹਾਂ', ਚੰਗਾ ਕੀਤਾ ਹੀ, ਆ ਪਤਾ ਕਿ ਹਾਂ ਬੰਦਾ ਆਪਣੇ ਭੈਣ ਭਰਾ ਜੋੜਿਆ ਨਾ ਲੋਕ
ਉਹੀ ਤੇ ਮੈਂ ਕਿਹਾ-ਮੈਂ ਕਿਹਾ ਮਨੂੰ ਨੂੰ ਜੋੜ ਲੈ, ਤੇ ਮੈਂ ਸਗੋ ਮੈਂ ਅਚਾਨਕ ਹੀ ਤੁਹਾਡਾ ਲ ਮ ਮਾਮੀ ਨੂੰ ਫੋਨ ਕਰਨੀ ਆ, ਤੇ ਫਿਰ ਜੋੜ ਲਿਆ ਇਹਨੇ। ਉਹੀ ਤੇ ਮੈਂ ਕਿਹਾ ਚਲੈ ਨੂੰ, ਹੁਣ ਅੱਗੋ ਦੀ ਆਇਆ ਦੂਜੇ ਨੂੰ ਮਿਲੀ ਹੈ।
ਚਲਾਂਦੇ ਨਹੀਂ ਚਲਾਵਾਂ ਕਰਾਂਗੇ ਫਾਲਤੂ ਫੋਨ, ਇੰਟਾ ਚਲਾਉਂਦੇ ਆਂ, ਇਨੇ ਨੇ ਟਾਈਮ ਖ਼ਰਾਬ ਨੇ। ਆਪਣੇ ਸਗੋਂ ਆਪਣੇ, ਆਪਣੇ ਭੈਣ ਭਰਾ ਨਾਲ ਗੱਲ ਕਰਾਂਗੇ, ਹਾਲ ਚਾਲ ਤੇ ਦੁੱਖ ਸੁੱਖ ਪਤਾ ਚੱਲਦਾ ਹੈਗਾ।
ਹੋਰ ਨਾਲੇ ਉਹਦਾ ਕੰਮ ਦਾ ਕੰਮ, ਨਾਲੇ ਆਪਣਾ ਹੋਰ ਕੰਮ ਆ ਜਾਂਦੇ ਨੇ, ਫਾਲਤੂੰ ਕੰਮ ਨਾ ਤੁਸੀਂ ਕਰੋ। ਉੱਥੋਂ ਤੁਸੀਂ ਰੀਲਾ ਦੇਖਦੇ ਆਂ, ਫੋਨ ਨਾਲ ਸਾ
ਉਹੀ ਤੇ ਮੈਂ ਕਹਿਣਦੀ ਆਂ, ਵੇਹਲੇ ਤੇ ਹੋਨੇ ਈ ਆਂ, ਐਸੀ ਗੱਲ ਨੀ, ਕਿ ਵਹਲੇ ਨੀ ਹੁੰਦੇ। ਐ ਕੇ ਅਸੀਂ ਨਾਲੇ ਇੰਸਟਾ ਚਲਾਉਣ ਬੈ ਜਾਂਨੇ ਆਂ, ਰੀਲਾਂ ਵੇਖਣ ਬੈ ਜਾਂਨੇ ਆਂ, ਉਹ ਨੀ ਚਲਾਵਾਂਗੇ।
ਕਿਨਾ ਟਾਈਮ ਬਰਬਾਦ ਕਰਦੇ ਰਹਨੇ ਆਂ, ਇਨਾਂ ਰਿਲਾਂ ਤੇ, ਉਹ ਫੋਨਾ ਦੇ ਚਾਰਜ ਘੰਟਾ ਘੰਟਾ ਘੰਟਾ ਕੋਲੋ ਦਿਖਦੀ ਫਲੀਆਂ, ਕਈ ਵਾਰੀ ਫੋਨ ਤੇ ਹੁੰਦੀ ਗੱਲ, ਕੋਲ ਉਹਨਾਂ ਦੀ ਕੱਲ ਦੋਨਾਂ ਦੇ ਕੰਪਲੀਟ ਹੋਏ ਨੇ, ਉਹ ਦੇ ਕਲ ਕੰਪਲੀਟ ਹੋਏ ਨੇ, ਦੋਨਾਂ ਦੇ।
ਹਾਂ ਹੋਰ ਸੁਣਾਓ?
ਹਾਂ, ਬਸ, ਤੇ ਉਹਨਾਂ ਦੇ ਕਾਲ ਹੋਏ ਦੋਨਾਂ ਦੀ ਨਾ।
ਹਾਂ ਹਾਂ ਹਾਂ ਮੈਨੂੰ ਤਾਂ ਵੀ ਕੱਲ ਹੋ ਗਿਆ ਸੀ।
ਆਹੋ ਇਹਦੇ ਵੀ ਹੋ ਗਏ ਸੀ, ਇਹਨੂੰ ਇਹ ਪਤਾ ਨੀ ਆਯਾ ਸੀ, ਕੁੜੀਆਂ ਸਮਝਾਇਆ ਫਿਰਨੂੰ ਸਾਰਾ ਕੱਲ ਮੈਨੂੰ ਨੂੰ।
ਅੱਛਾ ਅੱਛਾ।
ਇਹਨੂੰ ਸਮਝਾਇਆ ਸੁ, ਹਾਂ ਲਿਮਿਟ ਹੁੰਦੀ ਨਾ ਟਾਈਮ ਦੀ, ਕੋਈ ਲਿਮਿਟ ਹਉਂਦੀ ਹੈ, ਇਹਨੂੰ ਸਮਝਾ ਦਾ ਸੀ ਮੈਂ ਕਿਹਾ ਸਮਝਾ ਦੇਓੱਗੋਂ ਦੀ, ਬਾਕੀ ਇਹਨੂੰ ਪੁੱਛ ਲਈ, ਕੁੱਛ ਨੀ ਕੁੜੀ ਉਹ ਨਾ ਸਮਝ ਆਏ, ਕੁਛ ਵੀ ਅਗੋ ਦੀ।
ਹਾਂ ਨਹੀਂ ਉਹ ਕਰ ਲੈਂਦੀ, ਫੋਨ ਕਰ ਲੈਂਦੀ ਸੀ। ਤੇਰੀ ਕੁੜੀ ਨੂੰ ਕਰ ਲੈਂਦੀ ਹੈ, ਹਾਂ ਵਧੀਆ ਮੈਂ ਰੋਜ਼ੀ ਦੀ ਕੁੜੀ, ਮੈਂ ਕਿਹਾ ਰੋਜ਼ੀ ਦੀ ਕੁੜੀ ਸਮਝਦਾਰ ਐ। ਚਲੋ ਸਾਨੂੰ ਵੀ ਨਾਲ ਕੰਮ ਲਾਇਆ ਸੁ, ਸਾਨੂੰ ਵੀ ਨਾਲ ਕੰਮ ਲਾਇਆ ਸੁ, ਨਹੀਂ।
ਉਹੀ ਤੇ, ਮੈਂ ਕਿਹਾ ਮੈਂ ਤੁਹਾਡਾ ਖਿਆਲ ਆਇਆ ਸੀ, ਮੈਂ ਕਿਹਾ ਮਾਮੀ ਹਰੇ ਕਰਦੀ ਕੀ ਨਹੀਂ ਕਰਦੀ, ਤੁਸੀਂ ਸਾਰਾ ਦਿਨ ਬਾਹਰ ਦੇ ਫ ਕੰਮ ਚੁੱਕਣੇ ਆਂ, ਤੇ ਮੈਂ ਕਿਹਾ ਚੱਲ ਕਰ ਲੇਗੀ, ਕਿ ਫੇਰ ਮੈਨੂੰ ਇਹਨੇ ਕਿਹਾ ਸੀ। ਕਹਿੰਦੀ ਮ ਮ ਮੰਮੀ ਨੇ ਵੀ ਕੀਤਾ
ਹਾਂ ਇੇ ਰੁਜ਼ਗਾਰ ਮਿਲਿਆ ਹੈਗਾ, ਬਹੁਤ ਵਧੀਆ ਹੈਨਾ ਬਈ ਬਈ। ਦੋ ਦੋ ਪੈਸੇ ਵੀ, ਤੇ ਨਾਲੇ ਚਲੋ
ਚ ਬੰ ਆਪ ਫੋਨ ਹੀ ਰਿਚਾਰਜ ਕਰਾ ਲਏ, ਇਨੇ ਬੇ ਫੋਨ ਰਿਚਾਰਜ ਦਿੰ ਨੇ। ਛੋਟਾ ਮੋਟਾ ਖਰਚਾ ਨਿਕਲਦਾ ਹੈ, ਮੇਰਾ ਐ, ਵੈਸੇ ਮੇਰੇ ਪੈਸੇ ਖਤਮ ਹੋਏ ਨੇ ਫੋਨ ਤੇ ਰਿਚਾਰਜ ਕਰਵਾਂਗੀ ਨਾ ਇਹਨਾ ਕੋਲ ਆਉਣਗੇ। ਘਰ, ਉਹ ਬੈਲੈਂਸ ਹੀ ਖਤਮ ਹੋਏ ਦਾ।
ਠੀਕ ਹੈ, ਠੀਕ ਅੱਛਾ, ਅੱਛਾ ਠੀਕ ਹੈ, ਠੀਕ ਹੈ, ਠੀਕ ਹੈ।
ਤੇ ਮੈਂ ਵੀ ਬਸ ਹੁਣ ਮੰਮੀ ਨੂੰ ਕਰਨਾ ਸੀ ਫੋਨ ਹੁਣ ਕਰਾਂਗੀ ਮੰਮੀ ਨੂੰ
ਹਾਂ ਆਈ ਸੀ ਤੇਰੀ ਮੰਮੀ ਰਾਤ ਕਿੰਨੀ ਦੇਰ ਬੈਠੀ ਰਹੀ ਹੈਗੇ ਆ।
ਮੇਰੀ ਮੰਮੀ ਚੁੱਟੀ ਬਣਾ ਕੇ ਭੇਜੀ ਗੁੜ ਵਾਲੀ ਅੰਬੀਆਂ ਦੀ।
ਅੱਛਾ ਮੈਂ ਤੇ ਅਜੇ ਆਚਾਰ ਵੀ ਨੀ ਪਾਆਗਾ।
ਅਸੀਂ ਅਚਾਰ ਵੀ ਪਾ ਲਿਆ।
ਟਾਈਮ ਹੀ ਨਹੀਂ ਮਿਲਦਾ ਮੈਨੂੰ ਪਾਉਣ ਦਾ।
ਹਾਂ ਤੁਸੀਂ ਜਾਂਦੇ ਜਾ ਹੋ ਨਾ ਫੇਰ।
ਹਾਂ ਕਦੀ ਪੋਲੀਓ ਆ ਗਈ। ਬੁਰੇ ਹਾਲ ਕੀਤੇ ਉਹ ਨੇ ਵੀ ਧੀ ਪੈਣ ਆਈ ਦੀ ਬੰਦਾ ਚਾਰ ਛੁੱਟੀਆਂ ਲੈਂ ਚਾਰ ਛੁੱਟੀਆਂ ਲੈ ਲਏ ਬੰਦਾ, ਬੁਰੇ ਹਾਲ ਵਿੱਚ ਡਿਊਟੀਆਂ ਲਾਈ ਜਾਂਦੇ ਪ ਲਾਈ। ਜਾਂਦੇ ਮੈਨੂੰ ਯ ਹੈ ਵ ਹੈ ਹਾਂ ਬਸ -ਬਸ- ਬਸ।
ਲੋੜ ਨਹੀਂ ਹੁੰਦੀ ਇੰਨੀ
ਨਾ ਮੈਂ ਛੱਡ ਦੇਣੀ, ਬਹੁਤ ਜ਼ਿਆਦਾ ਤੰਗ ਕਰਨ ਲਾਂਗੇ, ਮੈਂ ਛੱਡ ਦੇਣੀਆਂ। ਬਹੁਤ ਜਿਆਦਾ ਤੰਗ ਹੋਣ ਲੱਗਿਆ ਮੈਂਡਮ ਆਲ ਵਿੱਚ ਉਹਦਾ ਤਰੀਕ ਨੂੰ ਮੈਡਮ ਆ ਲਓ ਮੈਡਮ ਦੀ ਜੱਗੀ ਦੀ ਡਿਊਟੀ ਲੱਗੀ ਸੀ ਮੈਂ ਕਿਹਾ ਮੈਡਮ ਤੁਸੀਂ ਕਿੱਥੇ ਮਿਲੋਗੇ? ਮੈਂ ਰਿਜ਼ਾਇਨ ਲੈਟਰ ਲਓ ਆਪ ਤੁਹਾਡਾ ਰਜ਼ਾਇਨ ਲੈਟਰ ਮੇਰੇ ਕੋਲ ਇੰਨੀ
ਹਰੇ ਘਰ ਆਪਣਾ ਦਿਮਾਗ ਨੂੰ ਰਿਲੈਕਸ ਹੋ ਸਕੋ।
ਹਾਂ, ਹਾਂ ਮੈਂ ਛੱਡਨੀ ਆ। ਕੋਈ ਨੀ, ਜਿੰਨੀ ਮਿਲਣੀ ਉਨੀ ਮਿਲਣੀ ਹੈ। ਜੇ ਤਹਾਡੇ ਕੰਨ ਨੂੰ ਅੱਧ ਦੀ ਲਿਖੀ ਕੋਈ ਸਾਬਤ ਨਹੀਂ ਦੇ ਸਕਦਾ ਸਾਬਤ ਲਿਖੀ
ਉਹ ਤੇ ਹੈ ਹੀ ਹੈ, ਉਹ ਤੇ ਹੈ ਹੀ ਆਪਣੇ ਘਰ ਸਹੀ ਗਏ ਆਹ ਰੱਬ ਉਹਨੂੰ ਸਗ ਉਹ ਚ ਬਰਕਤਾਂ ਪਾਏ ਹੁਣ ਰਿਤਿਕ ਵੀ ਫਰੀ ਹੋ ਗਿਆ ਦੇਖੋਨ ਕੀ ਕਰਦਾ ਰਿਤਿਕ ਵੀ ਇਹਦੀ ਬੀਏ ਪੂਰੀ ਹੋ ਗਈ ਸੀ ਨਾ
ਹਾਂ ਦਸਦਾ ਵਸ ਦਸਦਾ ਵਸ ਨਹੀਂ ਬਹੁਤ ਅੱਛੇ ਬੱਚੇ ਤੇਰੇ ਸਿਆਣੇ ਬੱਚੇ ਨੇ ਹਾਂ ਮੈਨੂੰ
ਭੇਜ ਲੱਦੇ ਡਾਹਰ ਨੂੰ ਕਿਧਰੇ ਕਿਉ ਕੱਲਾ ਜਿਨਾ ਰਿਸਕ ਕਹਿੰਦੇ ਸਾਨੂੰ ਕਹਿੰਦੇ ਮੈਂ ਹੁਣ ਮਹੀਨਾ ਤੋਂ ਲੈ ਕੇ ਤਾਂ ਇਹੂੰ
ਦੇਖ ਪਤਾ ਕੀ
ਥੋੜੀ ਪ੍ਰੋਬਲਮ ਵੀ ਹੈਗੀ ਨਾ ਨਾਲੇ ਤੁਸੀਂ ਤਾਂ ਕਰਕੇ ਵੀ ਨਾ ਮੈਨੂੰ ਡਰ ਲੱਗਦਾ ਭੇਜ ਕੇ
ਕੀ ਅੱਛਾ, ਅੱਛਾ ਹਾਂ, ਹਾਂ ਸਰੀਰ ਤਾਂ ਠੀਕ ਨਹੀਂ ਰਹਿੰਦਾ ਹਾਂ, ਹਾਂ ਇਹ ਤੇ ਹੈ ਹੀ ਹੈ ਫਿਰ ਸਾਰਾ ਦਿਨ ਧਿਆਨ ਵਿੱਚ ਰਹੇ ਬੰਨ ਦੂਰ ਭੱਜ ਵੀ ਨੀ ਸਕਦਾ ਨਹੀਂ
ਮੈਂ ਨੀ ਉਫਰ ਤੇ ਬਥੇਰੇ ਨੂੰ ਆਉਂਦੇ ਨੇ ਬਾਹਰ ਦੇ ਸਾਰੇ ਬਾਹਰ ਹੀ ਚੱਲੇ ਨੇ ਜਿੰਨੇ ਹੀ ਹੈਗੇ ਨੇ
ਅੱਛਾ ਅੱਛਾ
ਹਾਂ ਸਭ ਚੱਲੇ ਨੇ ਬਾਹਰ
ਅੱਛਾ, ਹਾਂ ਅੱਜ ਕੱਲ ਤਾਂ ਇੱਥੇ ਹੈ ਕੁਛ ਨੀ ਲੋਕੀ ਬਾਹਰ ਹੀ ਜਾਂਦੇ ਪੈਨੂੰ ਫੇਰ ਹਾਂ- ਹਾਂ ਤੇ ਹੈ ਵੀ ਇਥੇ ਕੁਛ ਹਾਂ, ਅਗਮ ਇਹ ਨਾ ਕੋਠੇ ਰਖ ਬੇਟੇ ਚਿੜੀਆਂ ਕਾ ਖਾਨ ਨਹੀਂ ਬੇਟੇ ਛਿਪਲੀ ਮੂੰਹ ਮਾਰ ਗਈਏ
ਚੁਪੀ ਹੋਗੀ
ਹਾਂ ਕੋਠੇ ਚ ਪਰੇ ਰੱਖਿਆ, ਪਰੇ ਕਰਕੇ ਮੈਨੂੰ ਵੀ ਮੰਨੂ ਨੇ ਬਣਾ ਕੇ ਪਿਆ ਸੀ ਚਾਹ ਵਿਚਾਰੀ ਨੇ ਕੋਠੇ ਨੇ ਦੇਣਾ ਕੋਈ ਪਿੱਛੇ
ਹਾਂ
ਮਨੂੰ ਨੇ ਬਣਾ ਕੇ ਪਿਆਈ ਚ ਆਈ ਤੇ ਤੇ ਭੈਣ ਦੀ ਮੂੰਹ ਆਈ ਹੋਈ ਸੀ, ਉਹਨੇ ਪੀਤੀ ਮੈਨੂੰ ਪਿਆਈ ਮਾਹੀ ਤੂੰ ਡਿੱਗ ਜਾਏਗੀ, ਮੋਟਰਸਾਈਕਲ ਉੱਤੇ ਬੈਠੀ ਮੋਟਰਸਾਈਕਲ ਟੇਡੀ ਪਈ ਆ
ਅੱਛਾ ਤੇ ਮਾਮੇ ਜੀ ਕਿੱਥੇ ਨੇ
ਮਾਮਾ ਅਜ ਪਤਾ ਨੀ ਅੱਜ ਐਤਵਾਰ ਹੈ ਕਿਥੇ ਹੁੰਦਾ ਮਾਮਾ ਤੇਰਾ ਇਹਦੀ ਮੋਟਰਸਾਈਕਲ ਪਈ ਹੈ ਨਾ ਤੇ ਡੰਟ ਰਦਦਾ ਡਿੱਗ ਕੇ ਲੱਤ ਲੁੱਤ ਡਿੱਗ ਜਾਣੀੀਆਂ ਲੱਗ ਜਾਣੀਆਂ ਹਾਂ ਹਾਂ ਹੋਰ ਸੁਣਾ
ਤੇ ਹੋਰ
ਹਮ
ਚਲੋ ਫੇਰ, ਮਾਮੀ ਜੀ ਹੈ ਠੀਕ ਹੈ ਠੀਕ ਹੈ ਠੀਕ ਹੈ ਓਕੇ ਓਕੇ ਹੈਂ ਠੀ ੀਕ